ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਬੇਟਾ ਸਤਿ ਸ੍ਰੀ ਅਕਾਲ ਉਹ ਨਾ ਪਹਿਲੇ ਪਤਾ ਨੀ ਤੁਹਾਡੇ ਵਲੋਂ ਕਟੀ ਗਿਆ ਸੀਗਾ ਫੋਨ।
ਅੱਛਾ-ਅੱਛਾ, ਕੋਈ ਗੱਲ ਨਹੀਂ, ਹੋਰ ਠੀਕ ਹੋ।
ਹਾਂ।
ਹਾਂਜੀ-ਹਾਂਜੀ, ਸਭ ਵਧੀਆ, ਕੀ ਕਰਦੇ?
ਓ ਮੈਂ ਮਰਚਾ ਕੱਟਦੀ ਪਈਆਂ ਅਚਾਰ ਵਾਸਤੇ।
ਅੱਛਾ ਅੱਛ ਅੱਛਾ ਅਚਾਰ ਪਾ ਰਹੇ ਹੋ। ਅੱਛਾ ਅੱਛਾ ਠੀਕ ਆ ਹੋਰ। ਹਾਂਜੀ ਹੋਰ ਵਧੀਆ ਨੈਂ
ਅੱਛੇ ਤੁਸੀਂ ਪੜ੍ਹਦੇ ਹੈਗੇ ਹੋ?
ਹਾਂ ਨਹੀਂ ਮੈਂ ਪੜ੍ਹ ਰਿਹਾ ਮੈਂ ਬੀਕੋਮ ਕਰ ਰਿਹਾ ਹਜੇ ਹਾਂਜੀ ਤੁਹਾਡੇ ਬੱਚੇ ਪੜ੍ਹਦੇ ਨੇ? ਅੱਛਾ ਅੱਛਾ ਉਹ ਕੀ ਕਰ ਰਹੇ ਨੇ?
ਇਹ ਪਲੱਸ ਟੂ ਵਿੱਚ ਹੈਗਾ ਕਾਕਾ
ਅੱਛਾ ਅੱਛਾ
ਹਾਂ
ਠੀਕ ਆ ਠੀਕ ਆ ਤੁਸੀਂ ਹਾਊਸਵਾਈਫ ਹੋਣੇ ਹੈ ਨਾ
ਹਾਂਜੀ ਹਾਂਜੀ
ਹਾਂਜੀ ਠੀਕ ਆ ਤੇ ਮੈਂ ਪੁੱਛਣਾ ਸੀ ਹਾਂਜੀ ਹਾਂਜੀ ਵਾਹ ਉਹ ਤਾਂ ਹੈ ਬਿਲਕੁਲ ਤੇ ਮੈਂ ਪੁੱਛ ਛਣਾ ਸੀ ਬਈ ਕੀ ਕਹਿੰਦੇ ਹੈ ਇਹ ਸੁ ਸੁਬਾਹ ਬਈ ਫਾਸਟ ਫੂਡ ਖਾ ਲਿਆ ਸੀ ਮੈਂ ਆਹੀ ਮੈਗੀ ਤੇ ਹੁਣ ਕੀ ਕਹਿੰਦੇ ਆ ਜੀ ਜਾ ਕੱਚਾ ਹੋਈ ਜਾਂਦਾ ਪਤਾ ਨੀ ਕਿਉਂ
ਹਾਂ
ਹ
ਤੁਸੀਂ ਮੈਗੀ ਉਬਾਲ ਕੇ ਖਾਈ ਹੋਣੀ ਐ ਨਾ।
ਹਾਂਜੀ -ਹਾਂਜੀ ਔ ਫੇਰ ਉਸ ਤੋਂ ਬਾਅਦ ਤੜਕਾ ਜਾ ਲਗਾਇਆ ਸੀ ਔ ਫਿਰ ਤੁਆਨੂੰ ਪਤਾ ਈ ਫਾਸਟ ਫੂਡ ਈ ਐ ਨੁਕਸਾਨ ਦਿੰਦਾ। ਡਾਇਜੈਸਟ ਨੀ ਹੁੰਦਾ। ਹਾਂ, ਔਹੀ ਪ੍ਰੋਬਲਮ ਲੱਗਦੀ ਸੀ।
ਚਾਰ ਹੈਗਾ ਤੁਹਾਡੇ ਘਰ,
ਜੀ ਹਾਂਜੀ।
ਤੇ ਨਿੰਬੂ ਦਾ ਅਚਾਰ ਥੋੜਾ ਜਾ ਤੁਸੀਂ ਰੋਟੀ ਨਾਲ ਖਾ ਲੈਨਾ ਦਪੈਰੇ ਤੁ ਆਡਾ ਬੀ
ਅੱਛਾ- ਅੱਛਾ ਕੋਈ ਨੀ ਮੈਂ ਖਾ ਲਾ ਗ ਕੋਈ ਨੀ, ਕੋਈ ਨੀ ਹੋਰ ਸੁਣਾਓ।
ਬਸ ਵਧੀਆ- ਵਧੀਆ। ਕੋਈ ਦਾਲ ਦੂਲ ਬਣਾਈ ਹੋਣੀ ਹੈ ਨਾ ਮੰਮੀ ਨੇ ਤੁਹਾਡੇ, ਹਾਂ ਬਸ ਤੁਸੀਂ, ਦਾਲ ਨਾਲ ਨਿੰਬੂ ਦਾ ਚਾਰ ਲ ਲੈਨਾ।
ਠੀਕ, ਅੱਛਾ -ਅੱਛਾ ਕੋਈ ਨੀ ਜੀ ਠੀਕ, ਤੇ ਪੁੱਛਣਾ ਸੀ। ਤੁਸੀਂ ਅਚਾਰ ਪਾ ਰੇ ਵੀ ਔ, ਕਿਵੇਂ ਬਨਾਂਦੇ ਕਿਵੇਂ ਪਾਂਦੇ ਔ।
ਅਸੀਂ ਹਰੀਆਂ ਮਿਰਚਾਂ ਬੇਟੇ, ਹਰੀਆਂ ਮਿਰਚਾਂ ਤੇ ਨਿੰਬੂ ਦਾਪਾ ਰੇ ਆ।
ਅੱਛਾ - ਅੱਛਾ ਹਅ ਹਅ
ਹਾਂ, ਹਰੀਆਂ ਮਿਰਚਾਂ ਹੁਣ ਸਵੇਰੇ ਧੋ ਕੇ ਸੁਕਾ ਲਿਤੀਆਂ ਸੀ।
ਅੱਛਾ -ਅੱਛਾ।
ਅਹਾਂ, ਬਸ ਹੁਣ ਕੱਟ ਕੇ, ਫੇਰ ਥੋੜੀ ਦੇਰ ਧੁੱਪੇ ਰਖਣ ਗੇ। ਫੇਰ ਮਸਾਲੇ ਚ ਪਾ ਦਾਂਗੇ।
ਅੱਛਾ- ਅੱਛਾ।
ਹਾਂ।
ਠੀਕ ਠੀ ਅੱਛਾ ਕੱਲ ਤੱਕ ਹੋ ਵੀ ਜਾਏਗਾ ਖਾਣੇ ਜੋ
ਹਾਂ, ਕੱਲ ਤਾਂ ਖਾਣੇ ਜੋਗਾ ਹੋਜੇਗਾ।
ਠੀਕ ਐ ਵਧੀਆ ਗੱਲ ਐ, ਹਰੀ ਮਿਰਚਾਂ ਵੇਸੇ ਤਾ ਵਧੀਆ ਹੁੰਦੀਆਂ, ਸਿਹਤ ਲਈ ਦਿਲ, ਲਈ ਹਿਰਦੇ ਲਈ, ਵੀ ਬਹੁਤ ਵਧੀਆ ਹੁੰਦੀ ਹਰੀ ਮਿਰਚ।
ਹਾਂ, ਸਾਡੇ ਇੱਧਰ ਢੇਲੀ ਮਿਲਦੇ ਨੀ ਹੈਗੇ ਬੇਟੇ।
ਅੱਛਾ -ਅੱਛਾ।
ਔ ਡੇਲੇ ਦਾ ਚਾਰ ਪਇਦਾ ਨਾ ਜੇੜਾ।
ਹਾਂਜੀ- ਹਾਂਜੀ।
ਔ ਮਿਲਦੇ ਨੀ ਹੈਗੇ, ਸਾਡੇ ਇੱਧਰ ਨਾ।
ਅੱਛਾ -ਅੱਛਾ ਕੇਯੋਂ?
ਔ ਮੈਨੂੰ ਲੱਗਦਾ ਈ, ਹਿਮਾਚਲ ਵਿੱਚ ਮਿਲਦੇ ਨੇ ਜਾਦਾ।
ਅੱਛਾ ਹਾਂ, ਔ ਸਮਝ ਗਿਆ ਔ ਐਕਸਪੋਰਟ ਨਹੀਂ ਹੁੰਦੇ ਔਥੇ ਹੁੰਦੇ ਹੋਨੇ ਨਾ ਇੱਥੇ। ਘੱਟ ਵੱਧ ਈ ਮਿਲਦੇ ਹੋਨੇ। ਹਾਂ ਰ ਯਰ ਬੋਤ।
ਬੋਤ ਘੱਟ ਮਿਲਦੇ ਹੈਗੇਨੇ ਇੱਧਰ।
ਆ ਮੈਂ ਸੁਣਿਆ ਦੈ ਐਦਾ ਅਚਾਰ ਹੀ ਬੜਾ ਸਵਾਦ ਹੁੰਦਾ ਹਨਾ। ਅਚਾਰ ਹੀ ਪੈਂਦਾ ਹੈਗਾ ਵੀ ਹਨਾ?
ਇਦਾ ਅਚਾਰ ਤੇ ਇੰਨਾ ਸਵਾਦ ਬਣਦਾ ਨਾ ਕੁ ਦੁਆਰਿਆਂ ਵਿੱਚ ਹੁੰਦਾ ਏ ਅਚਾਰ, ਜਾਦਾ ਮੋਸਟਲੀ ਮਿਲਦੈ ਗੁਰਦੁਆਰਿਆਂ ਵਿੱਚ।
ਹੁੰ-ਹੁੰਅਅਅ। ਅੱਛਾ -ਅੱਛਾ।
ਅਚਾਰ ਨਾ ਗੁਰਦੁਆਰਿਆਂ ਚ ਮਿਲਦਾ ਹੈਗਾ।
ਅੱਛਾ - ਅੱਛਾ ਕੀ ਨਾਮ ਸੀ ਐਦਾ?
ਡੇਲੇ ਡੇਲੇ
ਅੱਛਾ ਅੱਛਾ ਕੋਈ ਨੀ ਮੈਂ ਜਾਂਦਾ ਰਹਿੰਨਾ ਹ ਸਾਡੇ ਇੱਥੇ ਗੁਰਦੁਆਰਾ ਹਰਿਆਣੇ ਬੁੜੀਆ ਸਾਹਿਬ ਸੁਣਿਆ ਹੋਣਾ ਤੁਸੀਂ?
ਅੱਛਾ ਤੁਸੀਂ ਹਰਿਆਣੇ ਦੇ ਹੈਗੇ ਹੋ?
ਹਾਂਜੀ, ਹਾਂਜੀ।
ਹਾਂ ਇਹ ਗੁਰਦੁਆਰਾ ਸਾਡੇ ਘਰ ਦੇ ਕੋਲ ਹੀ ਹੈਗਾ ਏ।
ਅੱਛਾ, ਅੱਛਾ। ਤੇ ਉਹ ਸਾਡੇ ਘਰ ਦੇ ਵੀ ਕੋਲ ਈ ਆ ਤੇ ਉੱਥੋਂ ਕਦੀ ਕਦੀ ਜਿੱਦਾਂ ਸੰ ਜਿੱਦਾਂ ਸੰਡੇ ਨੂੰ ਪ੍ਰੋਗਰਾਮ ਹੁੰਦਾ ਨਾ ਤੇ ਜਾਈਦਾ ਅਤੇ ਉੱਥੇ ਮਿਲਦਾ ਹੁੰਦਾ ਇਹ ਆਚਾਰ ਕੋਈ ਨੀ ਜਦੋਂ ਮੈਂ ਗਿਆ ਤੁਹਾਡੇ ਵਾਸਤੇ ਤੇ ਲੈ ਆਵਾਂਗਾ ਜਦੋਂ ਵੀ ਮਿਲਿਆ।
ਨਹੀਂ ਕੱਚੇ ਮਿਲ ਜਾਣ ਨਾ ਜਿਵੇਂ ਕੱਚੇ ਘਰ ਪਾਣੇ ਆਲੇ ਬਈ ਅਸੀਂ ਆਪ ਹੀ ਪਾਲਾਂਗੇ ਘਰ ਹੀ
ਹਾਂ, ਹਾਂ, ਹਾਂ ਉਹ ਤਾਂ ਹੈ।
ਹਾਂ ਅਸੀਂ ਘਰ ਹੀ ਪਾ ਲਾਂਗੇ ਫੇਰ ਉਹਦਾ ਤੇ ਉਝ ਵੀ ਅੱਛਾ ਹੁੰਦਾ ਅਚਾਰ ਖਾਣੇ ਵਿੱਚ ਨਾ। ਮਤਲਬ ਸਰੀਰ ਵਾਸਤੇ ਵੀ ਅੱਛਾ ਹੁੰਦਾ ਹੈਗਾ।
ਹਾਂ ਨਹੀਂ ਅਚਾਰ ਵੈਸੇ ਤਾਂ ਮੈਂ ਖਾਂਦਾ ਨੀ ਸੀ ਅਚਾਰ ਤੇ ਡਾਕਟਰ ਨੇ ਕਿਹਾ ਸੀ ਬੀ ਤੂੰ ਖਾਇਆ ਕਰ ਵੀ ਜਿਹਦੇ ਅੰਦਰ ਵਿਟਾਮਿਨ ਡੀ ਹੋ ਗਿਆ, ਬੀ-ਟਵੇਲਵ ਦੀ ਕਮੀ ਹੋਏ ਨਾ ਉਹ ਅਚਾਰ ਦੇ ਵਿੱਚੋਂ ਹੀ ਪੂਰੀ ਹੋ ਜਾਂਦੀ ਏ ਹੈ ਨਾ।
ਹਾਂ, ਹਾਂ।
ਹਾਂਜੀ ਤੇ ਹਾਂ ਅੱਜ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਨਾਲੇ ਸਟੋਰ ਕੀਤਾ ਹੁੰਦਾ ਕਾਫੀ ਦਿਨਾਂ ਤੋ ਫਿਰ ਜੇ ਤੁਸੀਂ ਕਹਿ ਲਓ ਉਹਦੇ ਜਿਹੜੇ ਆਹਾਰ ਹੁੰਦੇ, ਪੋਸ਼ਕ ਤਤਵ ਹੁੰਦੇ ਉਹ ਫਿਰ ਜ਼ਿਆਦਾ ਬੈਨੀ ਫੇਸ਼ੀਅਲ ਹੋ ਜਾਂਦੇ ਨਾ ਬੋਡੀ ਲਈ
ਹਾਂ ਹਾਂ ਬਹੁਤ ਅੱਛੇ ਹੁੰਦੇ ਨੇ ਅਚਾਰ ਤੇ ਜ਼ਰੂਰ ਖਾਣਾ ਚਾਹੀਦਾ ਹੈਗਾ।
ਹਾਂਜੀ, ਹਾਂਜੀ। ਅਚਾਰ ਜਿਹੜਾ ਮਰਜ਼ੀ ਖਾ ਲਉ ਚਾਹੇ ਨਿੰਬੂ ਦਾ ਖਾ ਲਉ, ਮਿਰਚਾਂ ਦਾ, ਅੰਬ ਦਾ। ਤੇ ਤੁਸੀਂ ਜਿਹੜੇ ਕਹਿ ਰਹੇ ਸੀ ਉਹਦਾ ਹੋਰ ਵੀ ਬਥੇਰੇ ਅਚਾਰ ਹੁੰਦੇ ਨੇ।
ਹਾਂ ਹਾਂ ਅਚਾਰ ਤੇ ਕਈ ਤਰ੍ਹਾਂ ਦੇ ਹੁੰਦੇ ਨੇ।
ਹਾਂਜੀ, ਹਾਂਜੀ।
ਹੁਣ ਸਰਦੀਆਂ ਵਿੱਚ ਅਸੀਂ ਪਾ ਲੈਂਦੇ ਹਾਂ ਮੂਲੀ ਦਾ ਗਾਜਰ ਮੂਲੀ ਗਾਜਰ ਨਿੰ ਨਿੰਬੂ ਔਰ ਇਹ ਕੀ ਕਹੀ ਦੈ ਆਮਲੇ ਦਾ।
ਹਾਂ, ਹਾਂ, ਹਾਂ ਅੱਛਾ ਆਵਲੇ ਦਾ ਆਵਲੇ ਦਾ ਅਚਾਰ ਹਾਂ ਅਵਲਾ ਅਵਲਾ ਖਾਣ ਚ ਖੱਟਾ ਖੱਟਾ ਹੁੰਦਾ ਹਨਾ ਉਹਦੇ ਵੀ ਬਹੁਤ ਫਾਇਦੇ ਹੁੰਦੇ ਪਰ।
ਅਗਰ ਅਚਾਰ ਬਣ ਜਾਂਦਾ ਨਾ ਫਿਰ ਖੱਟਾ।
ਅੱਛਾ ਆਵਲੇ ਦਾ
ਆਂਵਲੇ ਦਾ ਜਦੋਂ ਆਚਾਰ ਬਣ ਜਾਂਦਾ ਏ ਨਾ ਫਿਰ ਖੱਟਾ ਨੀ ਲੱਗਦਾ ਹੈਗਾ। ਹਾਂ ਫੇਰ ਉਹ, ਹਾਂ ਕਿਉਂਕਿ ਗੱਲ ਜਾਂਦਾ ਹੈਗਾ ਏ।
ਹਾਂਜੀ-ਹਾਂਜੀ।
ਅਸੀਂ ਤੇ ਜਿਵੇਂ ਹੁਣ ਇੱਕ ਦਿਨ ਪਾਣੇ ਆਂ ਆਵਲਾ ਦੂਜੇ ਦਿਨ ਅਸੀਂ ਖਾਣਾ ਸ਼ੁਰੂ ਕਰ ਦਿੰਦੇ ਹਾਂ ਆਵਲੇ ਨੂੰ।
ਅ ਅੱਛਾ ਜੀ!
ਹਾਂ ਉਹ ਗੱਲ ਜਾਂਦਾ ਨਾ ਨਾਲ ਹੀ ਗੱਲ ਜਾਂਦਾ ਆਚਾਰ।
ਹਮ। ਬਾਕੀ ਉਹ ਜਿਹੜੇ ਹੋ ਗਏ ਅੰਮ ਵਗੈਰਾ ਤੇ ਉਹ ਥੋੜ੍ਹਾ ਟਾਈਮ ਲੈਂਦੇ ਨੇ ਹੈ ਨਾ ਸ਼ਾਇਦ
ਆ ਅੰਬ ਤੇ ਟਾਈਮ ਲੈ ਅੰਬ ਦਾ ਟਾਈਮ ਲੱਗਦਾ ਐਗਾ ਓ ਹਫ਼ਤੇ ਬਾਦ ਤਿਆਰ ਹੁੰਦਾ ਐ ਅਚਾਰ।
ਅੰਬ ਦੇ ਹੋਗੇ ਹੋਰ ਕਿਦੇ ਹੋਗੇ?
ਬਸ ਅੰਬ ਦੇ ਨੂੰ ਟਾਈਮ ਲੱਗਦਾ ਹੋਰ ਕੋਈ ਟਾਈਮ ਨੀ ਲੱਗਦਾ ਕਿਸੇ ਅਚਾਰ ਨੂੰ ਵੀ।
ਅੱਛਾ-ਅੱਛਾ ਬਾਕੀ ਸਾਰੇ ਬਈ ਜਿੱਦਾਂ ਅੱਜ ਤੁਸੀਂ ਪਾਲੋ ਵੀ ਕੱਲ ਤੱਕ ਅ ਰੇਡੀ ਹੋ ਜਾਂਦੇ ਹੈਨਾ
ਹਾਂ ਕਾੱਲ ਤਕ ਰੇਡੀ ਹੋਜੇਗਾ।
ਅੱਛਾ-ਅੱਛਾ ਠੀਕ ਆ।
ਬਾਕੀ ਐ ਨਿੰਬੂ ਹੈਗਾ ਆ ਏ ਨਿਕਲਦਾ ਜਲਦੀ ਆੱਜ-ਕਾਲ ਦਾ ਨਿੰਬੂ ਤੇ ਦੇਖੋ ਤੁਆਨੂੰ ਪਤਾ ਇੱਕ ਤੇ ਮੈੰਗਾ ਵੀ ਹੈਗਾ ਏ।
ਹਾਂਜੀ ਓ ਗਰਮੀਆਂ ਦੇ ਕਾਰਨ।
ਹਾਂ ਤੇ ਓਨਾਂ ਦੀ ਛਿੱਲਕ ਵੀ ਥੋੜੀ ਸਖਤ ਏ ਆੱਜ-ਕਾੱਲ ਨਾ।
ਅੱਛਾ-ਅੱਛਾ।
ਹਾਂ ਹੁਣ ਅਗਲੇ ਮ੍ਹੀਨੇ ਜੇੜਾ ਨਿੰਬੂ ਆਏਗਾ ਨਾ ਮੋਟਾ-ਮੋਟਾ ਆਏਗਾ।
ਹਾਂਨ ਅੱਛਾ-ਅੱਛਾ, ਅੱਛਾ ਅਗਲੇ ਮ੍ਹੀਨੇ ਅੱਛਾ-ਅੱਛਾ।
ਮੋਟਾ-ਮੋਟਾ ਨਿੰਬੂ ਆਂਦੈ।
ਅੱਛਾ-ਅੱਛਾ ਓ ਵਦੀਆ ਹੁੰਦਾ ਵੀ।
ਹਾਂ ਓ ਵਦੀਆ ਹੁੰਦਾ ਹੈਗਾ।
ਅੱਛਾ-ਅੱਛਾ।
ਹਾਂ ਬਸ ਓਦਾ ਫੇਰ ਮਿੱਠਾ ਅਚਾਰ ਪਾ ਦਿਨੇ ਆ ਨਾ।
ਅੱਛਾ ਅ ਅੱਛਾ ਨਿੰਬੂ ਦਾ ਹਾਂ-ਹਾਂ ਓ ਵੀ ਸਵਾਦ ਲੱਗਦਾ ਹੈਨਾ।
ਹਾਂ ਮਿੱਠਾ ਅਚਾਰ ਬਣ ਜਾਂਦਾ ਓ ਹਾਂ ਓ ਹਫ਼ਤੇ ਵੀ ਤਿਆਰ ਹੁੰਦੈ।
ਠੀਕ ਆ ਅੱਛਾ ਓਨੂੰ ਵੀ ਹਫ਼ਤਾ ਲੈਨ ਲੱਗ ਜਾਂਦੈ।
ਹਾਂ ਓਨੂੰ ਹਫ਼ਤਾ ਲੱਗ ਜੇਗਾ।
ਅੱਛਾ ਉਦੇ ਆ ਮਿੱਠਾ ਪੈਂਦਾ ਹੋਣਾ ਨਾ ਫੇਰ ਓ ਚਾਸ਼ਨੀ ਬਣਨ ਤੇ ਘੁੱਲਣ ਵਗੈਰਾ ਚ ਟੈਮ ਲੈਂਦਾ ਹੋਣਾ ਹੈਨਾ।
ਹਾਂ ਬਸ ਓਦੇ ਵਿੱਚ ਜਿਵੇ ਹੁਣ ਕਿੱਲੋ ਨਿੰਬੂ ਤੇ ਕਿੱਲੋ ਈ ਚੀਨੀ ਪੈਜੇਗੀ ਓਦੇ ਵਿੱਚ।
ਅੱਛਾ-ਅੱਛਾ।
ਹਾਂ।
ਠੀਕ ਆ-ਠੀਕ ਆ। ਆਪਾਂ ਗਏ ਸੀਗੇ ਇੱਥੇ ਦਰਬਾਰ ਸਾਹਿਬ ਗਏ ਸੀ ਅੰਮ੍ਰਿਤਸਰ ਪੰਜਾਬ ਤਾਂ ਮੇਰੇ ਘਰਦੇ ਨਾਲ ਵੀ ਜਿੱਦਾਂ ਸੁੱਕੇ ਆਲੂ ਲੈ ਗਏ ਸੀ, ਪਨੀਰ ਦੀ ਭੁਰਜੀ ਸੀਗੀ ਨਾਲ ਪਰੋਂਠੇ ਸੀ, ਨਾਲ ਏ ਅਚਾਰ ਵੀ ਲੈ ਗਏ ਸੀ ਓਦੋਂ ਮੈਨੂ ਯਾਦ ਤਾ ਉਦੋਂ ਖਾਣ ਦਾ ਆਨੰਦ ਜਾ ਆਇਆ ਸੀ ਅਚਾਰ ਕਿਉਂਕਿ ਇੱਕ ਤਾਂ ਹਾਂ ਸਫ਼ਰ ਵਿੱਚ ਸਵਾਦ ਲੱਗਦਾ ਨਾ ਅਚਾਰ ਫੇਰ
ਹਾਂ।
ਹਾਂਜੀ, ਤੁਸੀਂ ਗਏ ਓ ਉਧਰ ਕਦੀ ਦਰਬਾਰ ਸੈਬ?
ਹਾਂ ਹੋਕੇ ਆਏ ਆਪਾਂ ਦਰਬਾਰ
ਅੱਛਾ-ਅੱਛਾ ਬਈ ਕੀ ਸਾਬ ਬਈ ਕੀ ਕਰਦੇ ਓੱਥੇ ਜਾ ਕੇ ਬਈ ਆਪਾਂ ਤਾਂ ਜਿੱਦਾਂ ਹੁਣ ਜਾਈਦਾ ਤੇ ਸਟੇਸ਼ਨ ਤੋਂ ਉਤਰ ਕੇ ਐਦਰ ਸਿੱਧਾ ਦਰਬਾਰ ਸੈਬ ਜਾ ਕੇ ਰੂਮ ਵਗੈਰਾ ਲੈ ਕੇ ਰੈਸਟਰੂਸਟ ਕਰਕੇ ਫੇਰ ਆਪਾਂ ਦਰਸ਼ਨ ਕਰਨ ਜਾਈਦੇ।
ਹਾਂ ਅ। ਅਸੀਂ ਤੇ ਗਏ ਸੀਗੇ ਟ੍ਰੇਨ ਤੇ ਗਏ ਸੀ ਨਾ ਅਸੀਂ ਜਿਵੇਂ ਰਾਤੀ ਐ ਰਾਤੀ ਸੀ ਇਥੋਂ ਟ੍ਰੇਨ ਤੇ ਬੈਠੇ ਸੀਗੇ। ਤੇ ਅਸੀਂ ਸਵੇਰੇ ਓਥੋਂ ਪੌਂਚ ਗਏ ਅੰਮ੍ਰਿਤਸਰ ਸਵੇਰੇ ਚਾਰ ਵਜੇ।
ਅੱਛਾ-ਅੱਛਾ।
ਤੁਆਨੂੰ ਪਤਾ ਈ ਏਥੋਂ ਰੇਲ ਰੇਲਵੇ ਸਟੇਸ਼ਨ ਤੋਂ ਟ੍ਰੇਨ ਚੱਲੇਗੀ ਜੇੜੀ ਦੋ ਵਜੇ ਟ੍ਰੇਨ ਚੱਲਦੀ ਏ ਨੌ-ਸਾਢੇ ਨੌ ਵਜੇ।
ਹਾਂਜੀ-ਹਾਂਜੀ।
ਤੇ ਐਥੋਂ ਦੀ ਬੈਠੇ ਸੀ ਅਸੀਂ ਸਵੇਰੇ ਚਾਰ ਵਜੇ ਓਥੇ ਪੋਂਚ ਗਏ ਆ ਅੰਬਰਸਰ। ਫੇਰ ਓਥੇ ਜਾ ਚਾਰ ਵਜੇ ਅੱਗੋਂ ਦੀ ਬੱਸਾਂ ਜਾਂਦੀਆਂ ਨੇ ਦੇਖੋ ਅੰਬਰਸਰ ਦੀਆਂ।
ਹਾਂ-ਹਾਂ ਓ ਓਦਰ ਬਾਰ ਸੈਬ ਸਟੇਸ਼ਨ ਦੇ ਬਾਰ ਈ ਖੜੀਆਂ ਹੁੰਦੀਆਂ ਨੇ ਹੈਨਾ ਹਾਂ।
ਓਥੋਂ ਬਸ ਚ ਬੈਠੇ ਤੇ ਫੇਰ ਦਰਬਾਰ ਸੈਬ।
ਅੱਛਾ-ਅੱਛਾ।
ਜਾ ਕੇ ਹਾਂ ਓੱਥੇ ਜਾ ਕੇ ਅਸੀਂ ਬਾਰ ਓੱਥੇ ਜੇੜੇ ਬੜੇ ਵੱਡੇ-ਵੱਡੇ ਵੇੜੇ ਬਣੇ ਹੋਏ ਨਾ ਪਾਣੀ ਦੇ ਨਾਲ ਈ ਸਰੋਵਰ ਦੇ ਨਾਲ।
ਹਾਂਜੀ ਓ ਏ ਮੰਜੀ ਹਾਲ ਵੀ ਬਣਿਆ ਹੋਇਆ ਬੋਤ ਵੱਡਾ ਹੈਨਾ ਖਾਲੀ ਜਗ੍ਹਾ ਹਾਂ। ਹਾਂਜੀ-ਹਾਂਜੀ।
ਬਸ ਅਸੀਂ ਓੱਥੇ ਈ ਆਪਣਾ ਬੈਗ ਸੀਟ ਥੱਲੇ ਰੱਖਿਆ ਤੇ ਆਪਾਂ ਲੇਟ ਗਏ ਉੱਪਰ ਅ ਚੱਦਰ ਲੈ ਕੇ।
ਅੱਛਾ-ਅੱਛਾ ਹਾਂ ਥੱਕ ਜਾਂਦਾ ਨਾ ਬੰਦਾ ਸ ਫਰ ਕਰਕੇ ਫੇਰ ਓ ਥੋੜਾ ਜਿਆ ਆਰਾਮ ਵੀ ਚਾਈਦਾ ਫੇਰ।
ਹਾਂ ਫੇਰ ਅਸੀਂ ਓਥੇ ਘੰਟਾ ਕੁ ਆਰਾਮ ਕੀਤਾ ਆਰਾਮ ਕਰਕੇ ਫੇਰ ਅਸੀਂ ਇਨੇ ਨੂੰ ਦਰਬਾਰ ਧੋਨ ਲੱਗ ਜਾਂਦੇ ਨੇ ਰਾਤੀ।
ਹਾਂਜੀ-ਹਾਂਜੀ।
ਦਰਬਾਰ ਸਾਬ ਧੋਂਦੇ ਹੈਗੇ ਨਾ ਰਾਤੀ ਜਿਵੇਂ ਸਾਰਾ ਧੋਂਦੇ ਨੇ ਨਾ ਸਵੇਰੇ।
ਹਾਂ ਹਾਂ ਸਮਝ ਗਿਆ ਅੰਮ੍ਰਿਤ
ਬਸ ਅਸੀਂ ਹਾਂ ਹਾਂ ਬਸ ਘੰਟਾ ਕ ਰੈਸਟ ਕਰਕੇ ਅਸੀ ਫੇਰ ਨਾਲ ਈ ਨ੍ਹਾ ਕੇ ਤੇ ਆਪਾਂ ਲੈਨਾ ਵਿੱਚ ਲੱਗ ਗਏ।
ਅੱਛਾ-ਅੱਛਾ।
ਹਾਂ ਬਸ ਲੈਨਾ ਚ ਲ‌ਗ ਕੇ ਦਰਸ਼ਨ ਕੀਤੇ ਦਰਸ਼ਨ ਕਰਕੇ ਆਪਾਂ ਸੱਤ ਵਜੇ ਫ੍ਰੀ ਹੋ ਗਏ ਓੱਥੇ।
ਅੱਛਾ-ਅੱਛਾ ਹਾਂ ਦਰਸ਼ਨ ਕਰਦੇ ਸੰਗਤ ਬੜੀ ਹੁੰਦੀ ਨਾ ਓ ਵੀ ਬੜਾ ਬੋਤ ਜੈਦਾ ਕਾੱਠ ਹੁੰਦਾ ਟੈਮ ਲੱਗ ਜਾਂਦਾ ਬ
ਓਥੇ ਤੇ ਡੇਢ ਘੰਟਾ ਦੋ ਘੰਟੇ ਲੱਗ ਜਾਂਦੇ ਨੇ ਲਾਈਫ।
ਡੇਢ ਦੋ ਘੰਟਾ ਤੇ ਤਵੈਨ ਤਾਂ ਬੋਤ ਘੱਟ ਲੱਗੇ ਮੈਂ ਗਿਆ ਸੀ ਮੈਨੂੰ ਤਾਂ ਪੰਜ-ਛੇ ਘੰਟੇ ਲੱਗ ਗਏ ਸੀ।
ਸਾਨੂੰ ਤੇ ਉਸ ਟੈਮ ਨਾ ਏਕ ਘੰਟਾ ਈ ਲੱਗਿਆ ਸਾਨੂੰ ਜਦੋਂ ਅਸੀਂ ਲਾਈਨ ਵਿੱਚ ਖੜੇ ਹੋਏ ਆ।
ਅੱਛਾ ਤੁਸੀਂ ਫੇਰ ਐ ਮਨੂੰ ਤਾਂ ਲਗਦਾ ਯਾ ਤੇ ਤੁਸੀਂ ਦੁਪੈਰ ਨੂੰ ਖੜੇ ਹੋਨੇ ਦੁ
ਨਾ ਨਾ ਨਾ ਸਵੇਰੇ-ਸਵੇਰੇ, ਸਵੇਰੇ-ਸਵੇਰੇ ਚਾਰ ਵਜੇ।
ਸਵੇਰੇ ਚਾਰ ਵਜੇ ਅੱਛਾ! ਨਈ ਆਪਾਂ ਵੀ ਸਵੇਰੇ ਚਾਰ ਵਜੇ ਈ ਲੱਗੀ ਦਾ ਸੀ। ਯਾ ਤੁਸੀਂ ਫਿਰ ਐ ਆਪਾਂ ਨਾ ਜਿਦਾਂ ਕਿ ਏ ਜਿਵੇਂ ਸੈਟਰਡੇ ਨੂੰ ਜਾਂਦੇ ਆ। ਤੇ ਸੰਡੇ ਨੂੰ ਸਵੇਰੇ ਚਾਰ ਵਜੇ ਲੱਗਦੇ ਸੀ ਆਪਾਂ ਤਾਂ ਸ਼ਾਇਦ ਸੰਡੇ ਦੇ ਕਾਰਨ ਸੰਗਤ ਜੈਦਾ ਹੋਵੇ। ਹਾਂਜੀ ਸੰਡੇ ਹਾਂਜੀ ਤੁਸੀਂ ਫੇਰ ਲੱਗਦਾ ਅੱਗੇ ਪਿੱਛੇ ਗਏ ਹੋਣੇ।
ਹਾਂ ਅਸੀਂ ਵਰਕਿੰਗ ਡੇ ਨੇ ਵਰਕਿੰਗ ਡੇ ਕੇ ਆ ਆਪਾਂ ਹਾਂ।
ਤੁਆਨੂੰ ਡੇਢ ਘੰਟੇ ਇੱਕ ਘੰਟੇ ਚ ਦਰਸ਼ਨ ਹੋਵੇ। ਹਾਂਜੀ ਨਈ ਤੇ ਸੰਡੇ ਨੂੰ ਤਾਂ ਮੈਂ ਬੋਤ ਘੱਟ ਹੁੰਦਾ।
ਹਾਂ ਬਾ ਦਿਨੇ ਫੇਰ ਘੁੰਮੇ ਫਰੇ ਬਾਜ਼ਾਰ ਵਿੱਚ ਸ਼ਾਮੀ ਅਸੀਂ ਉੱਥੋਂ ਟ੍ਰੇਨ ਤੇ ਬੈ ਠੇ ਆ ਤੇ ਆਪਣੇ ਘਰ ਸਵੇਰ
ਅੱਛਾ, ਅੱਛਾ ਠੀਕ ਆ। ਚਲੋ ਠੀਕ ਐ ਫਿਰ ਹੈਂ।
ਠੀਕ ਏ ਜੀ, ਠੀਕ ਏ ਬੇਟੇ, ਠੀਕ ਏ ਸਸ੍ਰੀ ਕਾਲ, ਤੇ ਤੂਆਡੇ ਨਾਲ ਗਾੱਲ ਕਾਰਕੇ ਬੋਤ ਅੱਛਾ ਲੱਗੇਆ ਬੇਟ
ਹਾਂਜੀ, ਮੈਨੂੰ ਵੀ ਠੀਕ ਕੋਈ ਨੀ, ਠੀਕ ਆ ਜੀ। ਠੀਕ, ਠੀਕ, ਠੀਕ।